ਹੈਲੋ।
ਹਾਂ, ਬੋਲੋ ਤੋ ਗੱਦਾ ਵੀ ਭੀਜਿਆ-ਭੀਜਿਆ ਲੱਗਣ ਡਿਆ ਲੱਗਦਾ ਬੱਚਿਆਂ ਨੇ ਜੋਂ ਪਾਣੀ ਸੁੱਟ ਤੇ ਐਹੀ ਗੱਦਾ ਹਾਲੇ ਤੱਕ ਸੁੱਕਿਆ ਨੀ ਐ।
ਹੁੰ, ਕੱਪੜਾ ਰੱਖ ਲੈ ਉੱਤੇ ਕੋਈ ਕੀ
ਹਾਂ, ਕੱਪੜਾ ਰਖੂੰਗੀ ਕੀ ਕਰਨਾ ਵਾ ਤੇ ਬਤਮੀਜ਼ ਜੇ ਬੱਚੇ ਬੱਚੇ ਆ ਕਿੱਥੇ-ਕਿੱਥੇ ਬੋਤਲ ਖੁੱਲੀ ਛੱਡ ਦਿੰਦੇ ਆ
ਬੋਤ ਬਦਮਾਸ਼ ਹੋ ਗਏ।
ਓਹ ਨੀ ਓਹਨੇ ਨੀ ਕੀਤਾ ਸੀ ਛੋਟੀ ਵਾਲੀ ਨੇ ਕੀਤਾ ਸੀ।
ਓਹੀਂ ਤੇ ਐ ਛੋਟੀ ਵੀ ਬਹੋਤ ਬਦਮਾਸ ਏ, ਟਕਲੀ ਜੀ, ਆਹਾ ਟਕਲੀ ਵੀ ਬਹੋਤ ਬਦਮਾਸ਼
ਤੇ ਬਹੋਤ ਬੋਲਦੀ ਐ ਓਹ ਵੀ
ਹੰ, ਓਈ-ਓਈ ਕਿਹਾ, ਸ਼ੈਤਾਨ ਹੋਣ ਡਈ ਐ ਕੱਲੀਆਂ ਕੱਲੀਆਂ
ਸਈ ਆ ਓਹ ਓਹਨਾਂ ਦੇ ਅੰਦਰ ਈ ਐ ਏਹ ਚੀਜ, ਸ਼ਤਾਨੀਆਂ ਕਰਨੀਆਂ। ਓਹ ਬੋਲਿਆ ਨੀ ਆਂਟੀ ਨੇ ਕਿ ਓਹਨਾਂ ਦੇ ਅੰਦਰ ਸ਼ ਸ਼ਤਾਨਿਆਂ ਓਹਨਾਂ ਦੇ ਅੰਦਰ ਈ ਸ਼ਤਾਨੀਆਂ ਵ
ਓਹੀ ਸੀਰਤ ਨਈ ਹੈ ਨਾ ਪਹਿਲੇ ਦਿਨ ਸੀਰਤ ਵੀ ਅੱਜਕਲ ਹੋ ਗਈ ਆ ਬਦਮਾਸ਼
ਸੀਰਤ ਨੇ ਹੋਨਾ ਨੀ, ਬਾਹਰ ਓਹਦੇ ਸਾਰੇ ਜਿੰਨੇ ਦੋਸਤ ਆ ਸਭ ਬਦਮਾਸ਼-ਬਦਮਾਸ਼ ਹੋਰ ਓਹਨਾਂ ਦਾ ਤੇ ਖਾਨਦਾਨ ਹੀ ਐਹੋ ਜਿਹਾ ਪੂਰਾ- ਚੰਟ, ਚਲਾਕ, ਬਦਮਾਸ਼।
ਓਹ ਬੋਤ ਬਦਮਾਸ਼ ਨੇ ਐਵੇਂ ਪੇ ਕਈਏ ਨੀ ਸ਼ਤਾਨੀ ਇੰਨੀ ਸ਼ਤਾਨੀ ਕਿ ਇਨਾ ਪੈਸੇ ਪੈਸੇ ਖਾਲੀ ਕਹਨੇ ਪੈਸੇ ਦੋ
ਹੁੰ, ਕੁਝ ਜ਼ਿਆਦਾ ਟੈਮ ਵੰਡਦੀਆਂ, ਕੁਝ ਸਮਝਦੀਆਂ ਹੀ ਨਹੀਂ ਆ। ਬਸ ਦਿਨ ਭਰ ਪੈਹੇ-ਪੈਹੇ-ਪੈਹੇ।
ਡੈਡੀ ਤੋ ਵੀ ਲਲੇ ਪੈਸੇ, ਮੇਰੇ ਤੋਂ ਵੀ ਲੈਲੇ ਜੇਹੜੀ ਓਹ ਤੇ ਹੋਰ ਪਰੇਸ਼ਾਨ ਜੇ, ਓਹ ਤੇ ਕਹਿੰਦੀ ਮੈਂ ਕੋਈ ਕੰਮ ਹੀ ਨਹੀਂ ਤੇਰਾ ਕਰਦੀ
ਹਾਂ, ਓਹ ਤੇ ਕੁੱਝ ਜਿਆਦਾ ਹੀ ਓਹਨੂੰ ਤੇ ਪੈਹੇ ਦਾ ਕੁੱਝ ਜ਼ਿਆਦਾ ਲਾਲਚ ਪੈ ਗਿਆ ਵਾ ਅੱਜ-ਕੱਲ ਹੱਥ 'ਚ ਪੈਹੇ ਫ਼ੜ-ਫ਼ੜ ਕੇ
ਨਈ-ਨਈ
ਪੈਹੇ ਦੇਣਗੇ ਤੇ ਕੰਮ ਕਰੂੰਗੀ ਵਰਨਾ ਨਹੀਂ ਕਰੂੰਗੀ, ਓਹਦੀ ਤੇ ਐਹੀ ਗੱਲ ਆ
ਹੂੰ, ਓਹ ਕਹਿੰਦੀ ਮੈਂ ਤੇਰਾ ਕੰਮ ਈ ਨਹੀਂ ਕਰਕੇ ਦੇਣਾ ਕੋਈ, ਜੇ ਮੈਨੂੰ ਪੇ ਕੀਤਾ ਤੇ
ਦਾਹ-ਦਾਹ, ਵੀਹ-ਵੀਹ ਰੁਪਏ ਫੜਨ ਦੀ ਉਹਨੂੰ ਆਦਤ ਪਈ ਹੋਈ ਐ।
ਹਾਂ, ਅੱਜ ਡੈਡੀ ਨਹੀਂ ਮਿਲਿਆ, ਜਦੋਂ ਮਿਲੂਗਾ ਤੇ ਫਿਰ ਕਹੂਗੀ ਦੇ ਮੈਨੂੰ
ਛੋਟੀ ਨੇ ਤੇ ਮੈਨੂੰ ਫੋਨ ਹੀ ਨੀ ਕਰਕੇ ਕੁਛ ਦੱਸਿਆ ਕਹਿੰਦੀ ਹੀ ਮੈਂ ਫੋਨ ਕਰੂੰਗੀ। ਲੱਗਦਾ ਉਹਦਾ ਕੰਮ ਨੀ ਬਣਿਆ, ਮੋਗਾ।
ਹਾਂ ਨਹੀਂ ਮਿਲਿਆ ਹੁਣਾ ਉਹ ਮੁੰਡਾ।
ਹਾਂ ਤੇ ਚਲ। ਹੁਣ ਰਾਤ ਹੋ ਗਈ, ਹੁਣ ਤੇ ਸਵੇਰੇ ਉਹ ਆਊਗੀ ਹੀ ਉਹਨੂੰ ਪੁੱਛ ਲੂੰਗੀ। ਓਹ ਦਾ ਕੰਮ ਨੀ ਬਣਿਆ ਹੋਊਗਾ ਇਸ ਲਈ ਉਹਨੇ ਨਹੀਂ ਕੁਛ ਬੋਲਿਆ।
ਹਾਂ, ਨਹੀਂ ਹੋਇਆ ਹੋਣਾ ਨਈ ਤੇ ਮੈਨੂੰ ਇੱਥੇ ਦੱਸਣਾ ਸੀ ਜਿਵੇਂ ਕਿ ਮੇਰਾ ਵੀ ਬਹੁ
ਹੁੰ, ਕੀ ਪਤਾ ਕੀ ਪ੍ਰੋਬਲਮ ਹੋ ਗਈ ਇਸ ਵਾਰੀ ਸਭ ਦੀ।
ਹਾਂ ਸਾਰਿਆਂ ਦਾ ਐਹ ਤਰ੍ਹਾਂ ਹੋ ਗਿਆ, ਕਿਸੇ ਦਾ ਵੀ ਐਹ ਤਰਾਂ ਨੀ ਹੋਣ ਦਿਆ ਥੋੜੇ ਹੁੰਦੇ ਕੋਈ- ਕੋਈ ਪੈਸੇ ਐ ਤਰ੍ਹਾਂ ਹੀ, ਐਹ ਤਰ੍ਹਾਂ ਹੋ ਗਿਆ ਸ ਅੱਛਾ ਕੋਈ ਐ ਤਰਾਂ ਕੋਈ ਖਾਲੀ ਇਸ ਤਰਾਂ ਥੋੜਾ ਪੈਸੇ ਦਿੰਦਾ ਕੋਈ ਤੇ।
ਬਹੁਤ ਮੁਸ਼ਕਿਲ ਐ। ਲੇਕਿਨ ਪਹਿਲੀ ਵਰੀ 'ਚ ਤਾਂ ਠੀਕ ਏ, ਪਤਾ ਨਹੀਂ ਫੇਰ ਕੀ ਹੋ ਗਿਆ।
ਕਿੰਨੀ ਚੰਗੀ ਤਰ੍ਹਾਂ ਲੈਂਡ ਦੇ, ਇਧਰੋਂ ਵੀ ਦੇਣ ਕਰਨ ਡੇ, ਉੱਧਰੋਂ ਵੀ ਕਰਨ ਹੋਣਦੇ ਆ ਫੇਰ ਵੀ ਇੱਧਰ ਵੀ ਹੋਣ ਡਿਆ ਕੰਮ, ਉੱਧਰੋਂ ਵੀ ਹੋਣ ਡਿਆ ਕੀ ਪਤਾ ਕਰ
ਉਹ ਕਿਉਂ ਇਸ ਤਰ੍ਹਾਂ ਹੋ ਜਾਣ ਦਿਆ।
ਸੀਕ ਆ, ਮੈਂ ਕਰ ਰਹੀ ਆਂ ਫੋਨ ਰੁਕੋ।
ਠੀਕ ਐ।